ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਓ।
ਵਧੀਆ ਹਾਂਜੀ, ਤੁਸੀਂ ਸੁਨਾਓ।
ਵਦੀਆ-ਵਦੀਆ, ਹੋਰ ਕਿੱਦਾਂ ਅੱਜ-ਕੱਲ?
ਵਧੀਆ, ਹੋਰ ਤੁਸੀਂ ਸੁਨਾਓ।
ਵਦੀਆ-ਵਦੀਆ।
ਹੋਰ ਕੀ ਕਰ ਰੇਓ ਅੱਜ-ਕੱਲ?
ਬਾਈ ਏਈ ਗੱਲ ਕਰਨੀ ਸੀ ਤੁਆਡੇ ਨਾਲ, ਅੱਜ-ਕੱਲ ਬੋਤ ਯੂਥ ਨਸ਼ਾ ਕਰ ਰੇਯਾ ਵਗੈਰਾ। ਵਗੈਹਰ, ਬਾਕੀ ਤੁਸੀ ਤੁਸੀਂ ਦੇਖੇਆ ਈ ਹੌਣਾ ਅੱਜ-ਕੱਲ ਸਾਡੀ ਉਮਰ ਦੇ ਏਨੇ ਨਸ਼ੇੜੀ ਬਣਗੇ ਸਾਨੂੰ ਬੋਤ ਦਿੱਕਤ ਹੁੰਦੀ ਏ। ਕ੍ਰਾਈਮ ਰੇਟ ਬੋਤ ਵੱਧ ਰੇਯਾ। ਕ੍ਰਾਈਮ ਕ੍ਰਾਈਮ ਬੋਤ ਹੋ ਰਿਹਾ ਅੱਜ ਕਲ ਗਲੀਆਂ ਗਲੀਆ ਚੋਰੀਆਂ ਹੋ ਜਾਂਦੀਆਂ ਚੇਨਸ ਸਨੈ ਚੋਰੀਆਂ ਚਕਾਰੀਆਂ ਕਰਦੇ ਨੇ ਸਮੈਕ ਸਮੂਕ ਪੀ ਕੇ ਘਰਾਂ ਚ। ਵੜ ਜਾਂਦੇ ਨੇ ਚੈਨਾ ਖੋ ਲੈਂਦੇ ਨੇ ਲੋਕਾਂ ਦੀ ਜਨਾਨੀਆਂ ਦੇ ਉਹ ਟੈ ਪਰਸ ਵਗੈਰਾ ਖੋ ਲੈਂਦੇ ਤੁਸੀਂ ਦੇਖਿਆ ਹੀ ਹੋਣਾ ਕਿਉਂਕਿ ਅੱਜ ਕੱਲ ਕਿਉਂਕਿ ਨਾ ਇਹਨੂੰ ਰੋਕਣ ਟੋਕਣ ਵਾਲਾ ਨੀ ਵੀ ਨੀ ਹੈ ਨਾ ਕੋਈ। ਅੱਜ ਕੱਲ ਜਿਹੜੇ ਪੁਲਿਸ ਵੀ ਹੈਗੇ ਨੇ ਉਹ ਵੀ ਪੈਸਾ ਪੂਸਾ ਖਾ ਕੇ ਉਹ ਕਰ ਜਾਂਦੇ ਨੇ ਬਈ ਉਹਨਾ ਨੂੰ ਛੱਡ ਦਿੰਦੇ ਨੇ ਉਹ ਫੇਰ ਦੁਬਾਰਾ ਹੀ ਜੇ ਪੜ ਜਾਂਦੇ ਨੇ। ਹੁਣ ਤੁਸੀਂ ਦੇਖਿਆ ਹੀ ਹੋਣਾ ਉਹ ਇੱਕ ਇੱਕ ਵਾਰੀ ਨਸ਼ਾ ਕਰ ਲਿਆ ਓਨੇ ਬੰਦੇ ਨੇ ਉਹਨੂੰ ਪਤਾ ਹੀ ਨਹੀ ਹੋਣਾ ਕੀ ਕੀ ਕਰ ਰਿਹਾ ਕੀ ਨਹੀਂ ਉਹਨੇ ਜੋ ਚੀਜ਼ ਕਰਨੀ ਨਾ ਉਹਨੇ ਚੋਰੀ ਕਰਨੀ ਉਹਨੇ ਚੋਰੀ ਕਰਕੇ ਰਹਿਣੀ ਉਹਦਾ ਚਾਹੇ ਸਿਰ ਪਾੜੋ ਜੋ ਮਰਜ਼ੀ ਕਰੋ ਉਹਨੂੰ ਹੋਸ਼ ਹੀ ਨਹੀ ਆਉਣੀ। ਕੋਈ ਕਿਸੇ ਚੀਜ਼ ਦੀ ਵੀ।
ਹਾਂਜੀ ਹਾਂਜੀ।
ਹਾਂਜੀ ਤੁਸੀਂ ਦੇਖਿਆ ਹੀ ਹੋਣਾ ਅੱਜ ਕੱਲ ਦੀ ਯੂਥ ਬਹੁਤ ਨਸ਼ਾ ਕਰ ਰਹੀ ਹੈ। ਸਕੂਲ ਸਕੂਲ ਸਕੂਲੇ ਵੀ ਬਹੁਤ ਨਸ਼ਾ ਚੱਲਦਾ ਹੈ।
ਹਾਂਜੀ ਸਕੂਲੇ ਵੀ ਕਈ ਕੁਲੀਪਾਂ ਲਾ ਲੈਂਦੇ ਨੇ।
ਹਾਂਜੀ ਹਾਂਜੀ। ਕਲਾਸ ਲੈਕਚਰ ਲੱਗ ਰਿਹਾ ਹੁੰਦਾ ਉਹਦੇ ਸਾਹਮਣੇ ਮਤਲਬ ਕਿ ਮੈਡਮਾਂ ਦੇ ਸਾਹਮਣੇ ਨਸ਼ਾ ਕਰਕੇ ਬੈਠੇ ਹੁੰਦੇ ਕਈ ਤੇ ਪੇਪਰ ਪੋਪਰ ਪੀ ਕੇ ਬੈਠੇ ਭੁੱਕੀ ਵਗੈਰਾ ਫੀਮ ਫੂਮ ਸਭ ਖਾ ਕੇ ਬੈਠੇ ਹੋਏ ਹੁੰਦੇ।
ਹਾਂਜੀ ਹਾਂਜੀ।
ਕਿਉਂਕਿ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੇ ਉਹਨਾਂ ਦੇ ਉੱਤੇ ਸਟਿਕਨੈਸ ਨਹੀਂ ਦਿੱਤੀ ਤੇ ਨਾ ਜਿਵੇਂ ਹੁਣ ਸਾਡੇ ਹੀ ਦੇਖਲਓ ਘਰਦੇ। ਹੁਣ ਸਾਡੇ ਘਰ ਦੇ ਪੂਰੇ ਸਟਿਕਡ ਹੈਗੇ ਨੇ ਤੁਸੀਂ ਤੁਸੀਂ ਵੀ ਨੀ ਕੁਛ ਕਰਦੇ ਹੋਣੇ ਨ ਨੁਸ਼ਾ ਹਾਂ ਬਸ ਉਹੀ ਨਾ ਇਹ ਸਭ ਘਰ ਦੇ ਅਗਰ ਘਰ ਦੇ ਮਤਲਬ ਕੀ ਦੇਖਣ ਸਾਡਾ ਬੱਚਾ ਕੀ ਕਰ ਰਿਹਾ ਕੀ ਕੀ ਨਹੀਂ। ਕਿੱਧਰ ਕਿੱਧਰ ਜਾ ਰਿਹਾ ਕਿੱਧਰ ਨੀ ਸਾਡੇ ਘਰ ਦੀ ਸਾਡੇ ਘਰ ਦੇ ਹੀ ਸਾਨੂੰ ਸਹੀ ਰੱਖਦੇ ਸਾਡੇ ਘਰ ਦੇ ਹੀ ਵਿਗਾੜਦੇ ਨੇ। ਹੁਣ ਸਾਡੇ ਘਰ ਦੇ ਸਾਨੂੰ ਪੈਸਾ ਦੇਣ ਲੱਗ ਗਏ ਲੋਓ ਜੀ ਜਾਓ ਜਿੱਧਰ ਮਰਜੀ ਫੇਰ ਆਪਾਂ ਹੀ ਆਪ ਹੀ ਵਿਗੜ ਜਾਣਾ। ਪਹਿਲੀ ਗੱਲ ਏ ਸੰਗਤ ਸਾਡੀ ਸਹੀ ਹੋਣੀ ਚਾਹੀਦੀ ਹੈ।
ਹਾਂਜੀ ਹਾਂਜੀ।
ਸਾਡੀ ਸੰਗਤ ਸਹੀ ਹੋਏਗੀ ਸਾਡੀ ਆਪਣੇ ਆਪ ਹੀ ਮਤਲਬ ਕਿ ਆ ਮਤਲਬ ਕਿ ਢੰਗ ਦੇ ਓੁਹ ਹੋ ਜਾਏਗੀ
ਹਾਂਜੀ ਹਾਂਜੀ।
ਹਾਂਜੀ। ਤੁਸੀਂ ਦੇਖਿਆ ਹੀ ਹੋਣਾ ਅੱਜ ਕੱਲ੍ਹ ਅੱਜ ਕੱਲ੍ਹ ਜੋ ਹੈਗੇ ਬੰਦੇ ਰੋਜ਼ ਰੋਜ਼ ਸ਼ਾਮੀ ਬਾਈਕਾਂ ਬੁਇਕਾਂ ਸ਼ਾਮ ਦਿਨ ਨਿਕਲ ਜਾਂਦੇ ਨੇ ਸਮੈਕ ਪੀਲੀ ਬੀਡੀ ਪੀ ਲਈ ਫੇਰ ਕੁੜੀਆਂ ਪਿੱਛੇ ਘੁੰਮਦੇ ਨੇ ਫੇਰ ਉਹ ਬੰਦੇ ਸਾਰੇ ਅੱਜ ਕੱਲ ਤੁਸੀਂ ਦੇਖਿਆ ਹੀ ਹੋਣਾ ਕ੍ਰਾਈਮ ਰੇਟ ਬਹੁਤ ਰੇਪ ਵਗੈਰਾ ਵੀ ਹੋ ਰਹੇ ਨੇ। ਮਤਲਬ ਕਿ ਬਹੁਤ ਹਾਲਤ ਖ਼ਰਾਬ ਹੋਈ ਵੀ ਇੰਡੀਆ ਵਗੈਰਾ ਦੀ।
ਹਾਂਜੀ ਹਾਂਜੀ
ਹਾਂਜੀ ਤੁਸੀਂ ਦੇਖਿਆ ਹੀ ਹੋ ਨਾ ਛੋਟੇ ਛੋਟੇ ਬੱਚੇ ਬੱਚੀ ਮਤਲਬ ਆਨੰਦ ਨਾਲ ਗ਼ਲਤ ਕੰਮ ਕਰਕੇ ਛੋੜ ਦਿੰਦੇ ਨੇ ਕਈ ਤੇ ਮਾਰ ਕਾਟ ਵੀ ਦਿੰਦੇ ਨੇ ਖ਼ਤਮ ਕਰ ਤਿੰਨ ਦਿਨ ਬਿਲਕੁਲ ਤਾਂ ਕਿ ਪਤਾ ਨਾ ਲੱਗੇ ਪਰ ਇਹ ਚੀਜ਼ ਬਹੁਤ ਗਲਤ ਹੈ ਨਾ।
ਹਾਂਜੀ ਬੱਚੇ ਬੱਚੇ ਸ਼ਰਾਬਾ ਪੀ ਕੇ ਕੰਮ ਕਰ ਦਿੰਦੇ
ਹਾਂਜੀ ਹਾਂਜੀ ਬਹੁਤ ਬਹੁਤ ਗਲਤ ਹੈ ਚੀਜ਼ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹੋ ਕੀ ਰਿਹਾ ਮੇਰੇ ਨਾਲ
ਨਸ਼ਾ ਹੋਇਆ ਹੁੰਦਾ ਕੀ ਪਤਾ ਚੱਲੇ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਨਸ਼ੇ ਬੰਦੇ ਨੂੰ ਪਤਾ ਨਹੀਂ ਚੱਲੀ ਦਾ ਹੁੰਦਾ।
ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ।
ਹਾਂਜੀ ਤੁਸੀਂ ਦੇਖਿਆ ਹੀ ਹੋਣਾ ਅੱਜ ਕੱਲ ਦੀ ਬਹੁਤ
ਹਾਂਜੀ ਬੱਚੇ ਬੱਚੇ ਨਸ਼ੇ ਕਰਦੇ ਨੇ ਅੱਜ ਕੱਲ।
ਹਾਂਜੀ ਅੱਜ ਕੱਲ ਛੋਟੀ ਛੋਟੀ ਉਹ ਕੂਲਿਪ ਵਾਲੇ ਉਹ ਨਸ਼ੇ ਆਏ ਹੋਏ ਹਨ। ਉਹ ਬਹੁਤ ਕਰਦੇ ਨੇ ਅੱਜ ਕੱਲ ਦੇਖਿਆ ਹੋਣਾ।
ਹਾਂਜੀ ਹਾਂਜੀ
ਉਹੀ ਮਤਲਬ ਕਿ ਸਾਨੂੰ ਸਾਡੇ ਸਾਡੇ ਪੇਰੈਂਟਸ ਨੂੰ ਹੀ ਦੇ ਹੋਣਾ ਚਾਹੀਦਾ ਵੀ ਸਾਡਾ ਬੱਚਾ ਕੀ ਕਰ ਰਿਹਾ ਕੀ ਨਹੀਂ।
ਹਾਂਜੀ ਹਾਂਜੀ
ਉਹ ਮਤਲਬ ਕਿ ਕੋਈ ਗ਼ਲਤ ਕੰਮ ਤੇ ਨਹੀਂ ਕਰ ਰਿਹਾ।
ਹਾਂਜੀ ਹਾਂਜੀ
ਹਾਂਜੀ ਮਤਲਬ ਕਿ ਸਾਡੇ ਸਾਨੂੰ ਹੀ ਸਾਡੇ ਘਰਦਿਆਂ ਨੇ ਦੇਖਣਾ ਚਾਹੀਦਾ ਬਲਕਿ ਕੀ ਕਰ ਰਹੇ। ਕਿ ਨਹੀਂ।
ਹਾਂਜੀ ਹਾਂਜੀ
ਹੁਣ ਤੁਸੀਂ ਸਕੂਲ ਵਿੱਚ ਵੇਖ ਲੋ ਸਕੂਲ ਐ ਬੱਚੇ। ਬੀੜੀ ਸਿਗਰੇਟ ਹੀ ਪੀਂਦੇ ਨੇ ਤੰਬਾਕੂ ਵਗੈਰਾ ਲਗਾ ਕੇ ਬੈਠੇ ਰਹਿੰਦੇ
ਹਾਂਜੀ ਹਾਂਜੀ
ਕਈਆਂ ਸਕੂਲੇ ਚ ਕੈਮਰੇ ਵੀ ਲੱਗੇ ਦੇ ਨੇ ਫਿਰ ਵੀ ਕੁਛ ਨੀ ਕਰ ਪਾਉਂਦੇ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਉਹ ਕੈਮਰੇ ਵੀ ਕੀ ਕਰਨ ਜਦ ਬੱਚਾ ਹੀ ਗ਼ਲਤ ਹੈ।
ਹਾਂਜੀ
ਅੱਜ ਅੱਜ ਕੱਲ ਦੇ ਟੀਚਰ ਵੀ ਕੁਛ ਨੀ ਕਹਿੰਦੇ ਪਤਾ ਕਿਰੇ ਸਾਨੂੰ ਬਾਹਰ ਨਾ ਫੜ ਲੈਣ ਸਾਡੀ। ਸਾਨੂੰ ਮਾਰਨਾ ਦੇਣਾ। ਡੰਡੇ ਡੁੰਡੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਬਦਮਾਸ਼ੀ ਵਗੈਰਾ ਵੀ ਬਹੁਤ ਚੱਲਦੀ ਐ। ਇੱਕ ਫੋਨ ਕਰਦੇ ਨਾਲੇ ਪੰਜਾਹ ਬੰਦੇ‌ ਖ ਤੇ ਹੋ ਜਾਂਦੇ ਨਾਲੇ ਅੱਜ ਕੱਲ ਪਿਸਟਲ ਬੰਦੂਕਾਂ ਦਾ ਵੀ ਬਹੁਤ ਹੋ ਗਿਆ। ਬੰਦੂਕਾਂ ਤੇ ਐਵੇਂ ਚਲਾਉਂਦੇ ਨੇ ਜਿਵੇਂ ਕਿ ਉਹ ਪਿਚਕਾਰੀਆਂ ਹਾਂਜੀ। ਹਾਂਜੀ-ਹਾਂਜੀ ਜਿਵੇਂ ਪਿਚਕਾਰੀ ਹੁੰਦੀ ਨੀ ਹੋਲੀਆਂ ਤੇ ਚੱਲਦੀ ਏ।
ਹਾਂਜੀ
ਹੁਣ ਤੁਸੀਂ ਦੇਖਿਆ ਵੀ ਹੋਨਾ ਅੱਜ ਕੱਲ ਬੋਤ ਸਮੇ ਈ ਵਗੈਰਾ ਵੀ ਹੋ ਗਏ ਨਸ਼ੇ ਵਗੈਰਾ ਬੋਤ ਵੱਧ ਗਏ।
ਹਾਂਜੀ-ਹਾਂਜੀ
ਹਾਂਜੀ
ਟਰਾਈਮ ਰੇਟ ਬੋਤ ਵੱਧ ਗਿਆ ਤੁਸੀ ਦੇਖਿਆ ਹੀ ਹੋਣਾ।
ਹਾਂਜੀ-ਹਾਂਜੀ
ਹੋਰ ਸੁਣਾਓ ਤੁਸੀ
ਵਧੀਆ ਤੁਸੀ ਸੁਣਾਓ।
ਵਧੀਆ-ਵਧੀਆ
ਹੋਰ ਕੀ ਕਰ ਰਏ ਓ ਅੱਜ ਕੱਲ
ਬ ਵੇਲੇ ਬੈਠੇ ਆ ਆਪਾਂ ਜੀ।
ਘੁੰਮਨ ਨਈ ਕਿਦੇ
ਹਾਂ ਹਜੇ ਨਈ ਸ਼ਾਮੀ ਦੇਖਾਂਗੇ ਜਾਣਾ ਕੇ ਹੋਗੇ ਤੇ
ਮੌਸਮ ਕਿਵੇ ਹੈਗਾ ਉਧਰ
ਮੌਸਮ ਠੀਕ ਹੋਇਆ ਵ ਬਾਰਿਸ਼ ਵਾਲਾ ਹੋਇਆ ਵਾ ਬਾਰਿਸ਼ ਆ ਸਕਦੀ ਐ ਇੱਧਰ ਤੇ ਤੁਹਾਡੇ ਉੱਧਰ ਹੈ ਮੌਸਮ
ਮੌਸਮ ਤੇ ਬੜਾ ਵਧੀਆ ਹੋਇਆ ਦਾ ਹੁਣ ਤੇ
ਹਾਂਜੀ ਅੱਜ ਇਹ ਤੇ ਪਕੌੜਿਆਂ-ਪਕੌੜਿਆਂ ਵਾਲਾ ਮੌਸਮ ਹੋਇਆ ਹੁਣੇ ਬਾਰਿਸ਼ ਆ ਜਾਣੀ ਪਕੌੜੇ ਬਣਾਓ।
ਹਾਂਜੀ ਪਕੌੜੇ ਨਾਲ ਸਪਰਾਈਟ ਕੋਲਡ ਡਰਿੰਕ ਹੋਏ ਹਨਾ।
ਹਾਂਜੀ-ਹਾਂਜੀ-ਹਾਂਜੀ
ਕੈਣ ਹੋਏ ਕੋਕ ਦਾ
ਸਈ ਗੱਲ ਏ ਸਈ ਗੱਲ ਏ ਕਿਉਂਕਿ ਆਪਾਂ ਨਸ਼ੇ ਨੁਸ਼ੇ ਤੇ ਕਰਦੇ ਨੀ ਓ ਤੇ ਓ ਜੇੜੇ ਨੇ। ਤੇ ਕਰਨ ਆਲੇ ਉਨਾਂ ਨੂੰ ਚਾਈਦੀ ਸ਼ਰਾਬ ਐਸ ਮੌਸ
ਪਤਾ ਨਈ ਕਿਉਂ ਪੀਂਦੇ ਨੇ ਸ਼ਰਾਬ ਜਾਜ ਬਣਨਾ ਹੁੰਦਾ ਪਤਾ ਨਈ। ਆਪਣਾ ਸਰੀਰ ਈ ਖ਼ਰਾਬ ਕਰਦੇ ਨੇ ਪੀ ਕੇ
ਸਈ ਗੱਲ ਏ ਜੀ ਬਿਲਕੁਲ ਸਈ ਗੱਲ ਏ ਫਿਰ ਅ ਫਿਰ ਉਸ ਤੋਂ ਬਾਦ ਐ ਨੀ ਚਲੋ। ਪੀ ਲੀ ਏ। ਤੁਸੀਂ ਹੁਨ ਘਾਰ ਹੋ ਹਾਂਜੀ-ਹਾਂਜੀ ਘਾਰ ਬੈ ਓ ਫਿਰ ਓ ਐਰੋਪਲੇਨ ਬਣਦੇ ਨੇ ਕਦੀ ਇੱਕ ਗਲੀ ਵੜਦੇ ਔਰ ਕਦੀ ਦੂਜੀ ਕਰੀ ਨਾਲ ਕਈ ਗਿਰਦੇ ਨੇ ਗਲੀ 'ਚ ਫਿਰ ਬਣਦੇ ਹਾਂਜੀ ਫਿਰ ਚੁੱਕ ਕੇ ਕਿਉਂਕਿ ਮਾਇੰਡ ਬੈਲੇੈਂਸ ਨਈ ਹੁੰਦਾ ਨਾ ਉਸ ਟਾਈਮ ਫਿਰ
ਪੀਨੀ ਐ ਲੀਮਿੰਟ ਦੀ ਪੀਓ ਘਾਰ ਆਓ।
ਹਾਂਜੀ-ਹਾਂਜੀ ਘਾਰ-ਘਾਰ ਬਹਿਕੇ ਪੀ ਲੋ। ਘਾਰ ਮਤਲਬ ਜੇ ਤੁਸੀ ਪੀਨੀ ਏ ਤੇ ਘਾਰ ਬੈ ਕੇ ਪੀ ਲੋ। ਜਾਦਾ ਨੀ ਤੇ ਥੋੜੀ ਬੋਤ ਈ ਪੀ ਲੋ ਪਰ ਐ ਨੀ ਹੁਣ ਪੀਣੀ ਵੀ ਪੀਣੀ ਵੀ ਫਿਰ ਜਾਦਾ-ਜਾਦਾ ਪੀਣੀ ਹੈ ਤੇ ਫੇਰ ਘਰ ਵੀ ਨੀ ਜਾਣਾ ਘਰ ਵੀ ਨੀ ਜਾਣਾ। ਤੇ ਫਿਰ ਇੱਧਰ ਉਧਰ ਘੁੰਮਣਾ ਇਧਰ-ਉਧਰ ਘੁੰਮਣਾ ਫਿਰ ਦਿਮਾਗ ਕੇ ਪੱਠੇ-ਸਿੱਧੇ ਖਿਆਲ ਆਂਦੇ ਆ ਤੁਹਾਨੂੰ ਪਤਾ ਈ ਹੋਨਾ ਅੱਜ ਕੱਲ ਦੇ ਯੂਥ ਥ ਦਾ ਕੀ ਹਾਲ ਹੈ ਫਿਰ ਓ ਪੁੱਠੇ ਕੰਮ ਕਰਦੇ ਨੇ ਨਸ਼ੇ ਕਰਕੇ ਓ ਫਿਰ ਜਨਾਨੀਆਂ ਵੱਲ ਵਗੈਰਾ ਵੀ ਛੇੜਦੇ ਨੇ ਫੇਰ ਓ ਗਲਤ ਹੋ ਜਾਂਦੇ ਨਾ ਫਿਰ ਓਈ ਪੁਲਿਸ ਸਟੇਸ਼ਨ ਜਾਂਦੇ ਨੇ ਫਿਰ ਓ ਪੁਲਿਸ ਫੜ ਕੇ ਲੈ ਜਾਂਦੇ ਫਿਰ ਉਨਾਂ ਨੂੰ ਫਿਰ ਜ਼ਮਾਨਤ ਕਰਾਓ ਬੋਤ ਬੋਤ ਗ਼ਲਤ ਚੀਜ਼ ਐ-ਐ ਚੀਜ਼।
ਹਾਂਜੀ ਪੁਲਸੀਏ ਵੀ ਛੋੜ ਦਿੰਦੇ ਨੇ ਫਾਇਦੇ
ਹਾਂਜੀ।
ਪੁਲਸੀਏ ਵੀ ਛੋੜ ਦਿੰਦੇ ਨੇ
ਹਾਂਜੀ ਬਿਲਕੁਲ। ਹਾਂਜੀ-ਹਾਂਜੀ ਉਨਾਂ ਨੂੰ ਉਨਾਂ ਨੂੰ ਬੋਤਲ ਲਿਆ ਕੇ ਦੇ ਦੋ ਨਾਲੇ ਈ ਤੁਹਾਨੂੰ ਛੱਡ ਦੇਣਗੇ।
ਹਾਂਜੀ-ਹਾਂਜੀ।
ਹਾਂਜੀ।
ਓਰ ਸੁਣਾਓ?
ਵਧੀਆ
ਵਧੀਆ-ਵਧੀਆ ਸਭ ਵਧੀਆ। ਭਾਅਜੀ ਗੱਲ ਐ ਨਸ਼ੇ-ਨੁਸ਼ੇ ਬੋਤ ਚੱਲਦੇ ਨੇ ਬੋ ਡ ਦਿੱਕਤ ਆ ਜਾਂਦੀ ਹਾਂਜੀ।
ਹੋਰ ਕੀ ਕਰ ਰਿਓ ਅੱਜ-ਕੱਲ?
ਵਾ ਜੇ ਤੇ ਕੋਲੇਜ ਕੂਲਜ ਖੁੱਲਣਗੇ ਉਸ ਤੋਂ ਬਾਦ ਈ ਕੁਝ ਦੇਖਾਂਗੇ।
ਹਾਂਜੀ ਚਲੋ ਭਾਅਜੀ ਠੀਕ ਏ।
ਠੀਕ ਐ ਚੰਗਾ ਜੀ ਭਾਅਜੀ।